ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਇੰਨਾ ਬਹੁਤ ਵਧੀਆ ਜੀ ਬਹੁਤ ਵਧੀਆ ਠੀਕ ਐ। ਅਸੀਂ ਨਾ ਭੋਜਨ ਟੋਪਿਕ ਤੇ ਅੱਜ ਗੱਲ ਕਰਾਂਗੇ।
ਹਾਂਜੀ-ਹਾਂਜੀ
ਹਾਂਜੀ।
ਕੀ ਹੋਰ, ਅੱਜ ਕੀ ਬਣਾਇਆ ਫਿਰ ਨਾਸ਼ਤੇ ਚ?
ਉਦੇ ਨਾਸ਼ਤੇ ਚ ਭਿੰਡੀਆਂ ਬਣਾਈਆਂ ਜੇ।
ਅੱਛਾ ਜੀ, ਨਾਲ ਫੁਲਕੇ?
ਹਾਂਜੀ, ਸਵੇਰੇ-ਸਵੇਰੇ ਪੈਲੀ ਦਾ ਕੰਮ ਹੁੰਦਾ ਨਾ ਫਿਰ ਰੋਟੀ ਫਿਰ ਜਲਦੀ ਹੁੰਦੀ ਐ। ਹੂੰ, ਤੁਸੀਂ ਕੀ ਕਰ ਲਿਆ ਅੱਜ?
ਆਹੀ ਅੱਜ ਨਾਸ਼ਤੇ ਜੇ ਅੱਜ ਛੋਲੇ ਭਟੂਰੇ ਦਾ ਤਿਆਰੀ ਕਰਕੇ ਰੱਖੀ, ਛੋਲੇ ਭਟੂਰੇ ਬਣਾਉਣ ਲੱਗੇ ਆ।
ਅੱਛਾ ਜੀ ਅੱਜ ਛੋਲੇ ਭਟੂਰੇ ਬਣਨਗੇ, ਠੀਕ ਐ।
ਸਵੇ ਰਾਤੀ ਛੋਲੇ ਭੇ ਕੇ ਰੱਖੇ ਸੀ ਸਵੇਰੇ ਦਾਲਚੀਨੀ, ਮੋਟੀ ਇਲਾਇਚੀ ਪਾ ਕੇ ਸਾਰੇ ਛੋਲੇ ਉਬਾਲੇ
ਅੱਛਾ ਜੀ।
ਤੇ ਹਾਂ, ਫਿਰ ਲਸਣ ਅਦਰਕ ਜੀਰਾ ਪਾ ਕੇ ਸਾਰਾ ਪਾ ਕੇ ਓਦਾ ਤੜਕਾ ਲਾ ਕੇ
ਹਾਂਜੀ ਤੇ ਭਟੂਰਿਆਂ ਦਾ ਕਿੱਦਾਂ ਬਣਾਂਦੇ ਓ ਆਟਾ?
ਹਾਂ ਅੱਧਾ ਮ ਅ ਜਿੱਦਾਂ ਦੋ ਕੱਪ ਮੈਦੇ ਦੇ ਪਾਏ
ਹਾਂਜੀ।
ਇੱਕ ਕੱਪ ਆਟੇ ਦਾ ਪਾ ਲਿਆ।
ਹਾਂਜੀ।
ਵਿੱਚ ਥੋੜਾ ਜਾ ਨਮਕ ਤੇ
ਅੱਛਾ ਜੀ ਹੂੰ।
ਤੇ ਇ ਪਾਇਆ ਦਹੀਂ।
ਅੱਛਾ ਜੀ।
ਹਾਂਜੀ ਥੋੜ੍ਹਾ ਜਿਹਾ ਮਿੱਠਾ ਸੋਡਾ।
ਠੀਕ ਐ।
ਥੋੜ੍ਹਾ ਜਾ ਕੋਸੇ ਪਾਣੀ ਨਾ ਫੇਰ ਗੁੰਨ ਲਿਆ।
ਠੀਕ ਹੈ।
ਫੇਰ ਘੰਟਾ ਉਹਨੂੰ ਪੇ ਆਟੇ ਨੂੰ ਭਿਓ ਕੇ ਰੱਖਤਾ ਨਾ।
ਅੱਛਾ ਤੁਸੀਂ ਸਵੇਰੇ ਗੁੰਨ ਦੇ ਹੋ ਨਾ ਰਾਤ ਨੂੰ ਨਹੀਂ ਬਣਾ ਕੇ ਰੱਖਦੇ ਆਟਾ।
ਨਹੀਂ- ਨਹੀਂ ਅਸੀਂ ਸਵੇਰੇ ਗੁੰਦ ਦੇ ਹਾ, ਓਦਾਂ ਸਵੇਰੇ ਉੱਠ ਕੇ ਬਣਾ ਕੇ ਰੱਖ ਲਿਆ ਨਾ ਵੀ ਜਿੱਦਾਂ ਹੁਣ ਘੰਟਾ ਦੋ ਹੋ ਚੱਲੇ ਆ ਬਣੇ ਨੂੰ
ਹਾਂਜੀ, ਫਿਰ ਸਾਰੇ ਖੁਸ਼ ਹੋ ਕੇ ਖਾ ਲੈਂਦੇ ਹੈ ਨਾ
ਹਾਂਜੀ- ਹਾਂਜੀ ਨਾਲੇ ਤਾਂ ਬੇਟੇ ਨੂੰ ਹੁੰਦਾ ਵੀ ਅਸੀਂ ਐਤਵਾਰ ਕੋਈ ਏਦਾਂ ਦੀ ਚੀਜ਼ ਖਾਈਏ
ਅੱਛਾ ਜੀ ਐਤਵਾਰ ਅੱਛਾ ਠੀਕ ਹੈ, ਹਾਂ ਸੰਡੇ ਸਾਰਿਆਂ ਨੂੰ ਹੁੰਦਾ
ਹਾਂ ਵੀ ਹਫ਼ਤੇ ਚ ਇੱਕ ਅੱਧਾ ਦਿਨ ਰੱਖਿਆ ਕਰੋ ਕੋਈ ਚੀਜ਼ ਬਣਾਤੀ
ਠੀਕ ਹੈ।
ਹਾਂਜੀ- ਹਾਂਜੀ ਹੋਰ ਤੁਹਾਨੂੰ ਕੀ ਪਸੰਦ ਆ ਜੀ।
ਸਾਨੂੰ ਅਸੀਂ ਸਭ ਕੁਝ ਹੀ ਖਾ ਲਈਦਾ ਜੀ ਅਸੀਂ ਰਾਜਮਾਂ ਚ ਅਸੀਂ ਐਤਵਾਰ ਨੂੰ ਜ਼ਿਆਦਾ ਰਾਜਮਾਂ ਚੌਲ, ਕੜੀ ਚੌਲ ਅਸੀਂ ਇਹੋ ਜਿਹਾ ਬਣਾਉਦੇ ਹਾਂ, ਹਾਂ ਤਲਿਆ ਤੁਲਿਆ ਨਹੀਂ ਖਾਈਦਾ ਘੱਟ ਖਾਈਦਾ।
ਅੱਛਾ ਜੀ।
ਹਾਂਜੀ ਤਲਿਆ ਤੁਲਿਆ ਘੱਟ ਖਾਈਦਾ ਹੁਣ ਤੁਸੀਂ ਫਿਰ ਦੁਪਹਿਰ ਨੂੰ ਅਲੱਗ 'ਚ ਕੁਛ ਬਣਾਓਗੇ।
ਹਾਂਜੀ ਹਾਂਜੀ ਦੁਪਹਿਰੇ ਲਾ, ਦੁਪਹਿਰੇ ਅਸੀਂ ਵੀ ਭਿੰਡੀ ਬਣਾਈ ਹੋਈ ਦੁਪਹਿਰੇ ਲਈ।
ਠੀਕ ਹੈ ਅਤੇ ਰਾਤ ਨੂੰ
ਰਾਤ ਨੂੰ ਕੜੀ ਲੱਸੀ ਲਿਆ ਕੇ ਰੱਖੀ ਰਾਤੀ ਕੜੀ ਬਣਾਵਾਂਗੇ ਕੜੀ ਚਾਵਲ ਅ ਰਾਤੀ ਕਈ ਮੈਂ ਕਿਹਾ ਕੜੀ ਬਣਾ ਲਈ ਦੀ ਤੇ ਨਾਲ ਫੁਲਕੇ ਤੰਦੂਰੀ ਬ ਬਣਾ ਲਈ ਦੇ
ਘਰ ਹੀ ਬਣਾਉਂਦੇ ਹੋ, ਕਿ ਬਾਹਰੋਂ ਮੰਗਵਾਉਂਦੇ ਹੋ।
ਨਹੀਂ ਨਹੀਂ ਅਸੀਂ ਘਰੇ ਵੀ ਤੰਦੂਰੀ ਫੁਲਕੇ ਬਣਾਉਂਦੇ ਹਾਂ। ਹਾਂ ਹਾਂਜੀ ਹਾਂਜੀ ਇਹ ਤੰਦੂਰ ਦੇ ਘਰੇ ਵੀ ਨਹੀਂ ਨਹੀਂ ਤੰਦੂਰ ਹੈਗਾ ਗੈਸ ਵਾਲਾ ਹਾਂਜੀ ਹਾਂਜੀ ਹਾਂਜੀ ਉਹ ਚ ਬਣਾ ਲਦੇ ਫੇਰ ਜੇ ਜੇ ਹੁਣ ਕੜੀ ਬਚ ਗਈ ਤੇ ਉਹ ਕੱਲ ਦੁਪਹਿਰੇ ਫੇਰ ਨਾਲ ਚਾਲ ਬਣਾ ਦਾਂਗੇ ਹਾਂਜੀ ਹਾਂਜੀ ਫਿਰ ਨਾ ਨਾਸ਼ਤਾ ਹੋਰ ਕੋਈ ਚੀਜ਼ ਦਾ ਕਰ ਲਾਂਗੇ ਹਨਾ ਤੇ ਫੇਰ ਰਾਤ ਜੇ ਕੜੀ ਬਚ ਗਈ ਤਾਂ ਦੁਪਹਿਰੇ ਚਾਵਲ ਬਣਾ ਦਾ ਗੇ।
ਹੋਰ ਤੁਹਾਨੂੰ ਖਾਣ ਚ ਕੀ ਪਸੰਦ ਹੈ ਸਬਜ਼ੀਆਂ
ਕੁਛ ਆਹੀ ਖਾ ਲੈਂਦੇ ਕੇ ਘੀਏ ਤੋਂ ਸਿਵਾ ਹਾਂਜੀ ਹਾਂਜੀ ਬਾਕੀ ਸਭ ਕੁਛ ਖਾ ਲਈ ਦਾ ਹੈਗਾ ਵਾ।
ਘੀਆ ਕਿਉਂ ਨੀ ਪਸੰਦ ਤੁਹਾਨੂੰ
ਕਿਉਂ ਸਾਡੇ ਉਹ ਸ਼ੁਰੂ ਤੋਂ ਹੀ ਨਹੀਂ ਖਾਂਦੇ ਹੈਗੇ ਘੀਆ
ਅੱਛਾ ਜੀ ਠੀਕ ਹੈ ਬਾਕੀ ਸਾਰੇ ਵੈਜੀਟੇਬਲ ਬਾਕੀ ਸਬਜ਼ੀਆਂ ਸਭ ਖਾ ਲੈਂਦੇ ਆ।
ਹਾਂਜੀ ਹਾਂਜੀ ਸਭ ਬਾਕੀ ਖਾ ਲੈਂਦੇ ਆ। ਹਾਂਜੀ ਨੋਨ ਵੈਜ ਵੀ ਖਾ ਲਈ ਦਾ ਸਭ ਕੁਛ ਵੀ ਖਾ ਲਈ ਦਾ ਵਾ ਦ ਨੀ ਹੈਗਾ ਹਾਂ ਹਾਂਜੀ ਜਿੱਦਾਂ ਹੁਣ ਬੇਟੇ ਨੂੰ ਬਰਿਆਨੀ ਪਸੰਦ ਹੈ ਪਰ ਇੱਕ ਅੱਧੇ ਮਹੀਨੇ ਚੇ ਇੱਕ ਅੱਧੀ ਵਾਰੀ ਅਸੀਂ ਬਰਿਆਨੀ ਬਣਾ ਲੈਂਦੇ ਹਾਂ ਚਿਕਨ ਬਰਿਆਨੀ।
ਠੀਕ ਹੈ।
ਹਾਂਜੀ ਹਾਂਜੀ।
ਹੋਰ ਸਰਦੀਆਂ 'ਚ ਤਾਂ ਬਹੁਤ ਵਧੀਆ ਸਿਸ ਹੋ ਜਾਂਦਾ ਨਾ ਆਲੂ ਮੇਥੀ ਬਣਾ ਲਓ ਸਾਗ ਬਣਾ ਲਓ ਸਾਗ ਦੇ ਨਾਲ ਤੁਸੀਂ ਫਿਰ ਕਣਕ ਦਾ ਫੁਲਕਾ ਬਣਾਉਂਦੇ ਹੋ ਕਿ ਮੱਕੀ ਦਾ
ਨਹੀਂ ਜਿਹੜੇ ਕਣਕ ਦਾ ਖਾਂਦਾ ਕਣਕ ਦਾ ਬਣਾਉਂਦੇ ਜਿਹੜੇ ਮੱਕੀ ਦਾ ਖਾਣਾ ਜਿਹਨੂੰ ਮੱਕੀ ਦਾ ਬਣਾ ਦਿੰਦੇ ਨੇ।
ਠੀਕ ਹੈ ਸਿਆਲ 'ਚ ਤਾਂ ਬਹੁਤ ਜ਼ਿਆਦਾ ਸਬਜ਼ੀਆਂ ਹੋ ਜਾਂਦੀਆਂ ਨੇ ਨਾ
ਅੱਜ ਕੱਲ ਤਾਂ ਸਬਜ਼ੀ ਗਰਮੀ ਕਰਕੇ ਘੱਟ ਕੀ ਹੁੰਦੀ ਅੱਜ ਕੱਲ ਤਾਂ ਫੇਰ ਜਿੱਦਾਂ ਦਾਲ ਹੋਏ ਛੋਲੇ ਹੋਏ ਕੜੀ ਅੱਜ ਕੱਲ ਇਹੋ ਜਿ ਚੀਜ਼ਾਂ ਜ਼ਿਆਦਾ ਸਵਾਦ ਲੱਗਦੀਆਂ ਸ
ਹਾਂ ਸੁੱਕੀਆਂ ਹੋ ਜਾਂਦੀਆਂ ਨਾ ਸਬਜ਼ੀਆਂ ਫਿਰ ਸੁੱਕੀ ਖਾਧੀ ਨੀ ਜਾਂਦੀ
ਹਾਂਜੀ ਹਾਂਜੀ ਹੁਣ ਅੱਜ ਕੱਲ ਤੇ ਜ ਜੇ ਗੋਭੀ ਬਣਾਓ ਤਾਂ ਉਹ ਵੀ ਨੀ ਸਵਾਦ ਜਿਹੀ ਬਣਦੀ ਵੇ ਮੌਸਮੀ ਸਬਜ਼ੀ ਹੋ ਜਾਂਦੀ ਹੈ। ਹਾਂਜੀ -ਹਾਂਜੀ
ਹਮ
ਤੇ ਆਲੂ ਮਟਰ ਉਹ ਵੀ ਨੀ ਅੱਜ ਕੱਲ ਸਵਾਦ ਜਿਹੇ ਲੱਗਦੇ ਹੈਗੇ
ਹਾਂਜੀ ਮਕਰੂਨੀ ਪਾਸਤਾ ਵੀ ਬਣਾਉਂਦੇ ਹੋ ਫਿਰ ਘਰ ਤੁਸੀਂ ਹ ਅਤੇ ਇਡਲੀ ਵਗੈਰਾ ਕਿ ਅੱਛਾ ਠੀਕ ਹੈ ਇਡਲੀ ਵਗੈਰਾ ਕਿੱਦਾਂ ਬਣਾਉਂਦੇ ਹੋ ਤੁਸੀਂ
ਇਡਲੀ ਅ ਸੂਜੀ ਚ ਸੂਜੀ ਪਾ ਕੇ ਜਿੰਨੀ ਤੁਸੀਂ ਜਿਸ ਹਿਸਾਬ ਨਾਲ ਬਣਾਉਣੀ ਹੋਵੇ ਜਿੱਦਾਂ ਇਕ ਕੌਲੀ ਜਾਂ ਦੋਪਾ ਕੇ ਉਹਨੂੰ ਭੇ ਕੇ ਰੱਖ ਦੇਣਾ ਦਹੀਂ ਵਿੱਚ ਵੀ ਨਮਕ ਪਾ ਕੇ ਹਾਂਜੀ ਫੇਰ ਉਹ ਇਡਲੀ ਬਣਾਉਣ ਵਾਲਾ ਹੈਗਾ ਵਾ ਉਹਦੇ ਵਿੱਚ ਕਰਕੇ ਤੇ ਭੇ ਕੇ ਚੰਗੀ ਤਰ੍ਹਾਂ ਹੋ ਜਾਏ ਫਿਰ ਕੁੂੱਕਰ'ਚ ਪਾਣੀ ਧਰ ਲੈਣਾ, ਗਲਾਸ ਕ ਪਾ ਦੇਣਾ, ਪਾਣੀ ਪਾਣੀ ਡੇਢ
ਅੱਛਾ, ਸਟੀਮ'ਚ ਹੀ ਕਰਦੇ ਹੋ, ਤੁਹੀ?
ਹਾਂ ਪਾਣੀ'ਚ ਪ, ਪਾਕੇ ਤੇ ਫਿਰ ਬੈਕਰ'ਚ ਪਾਕੇ ਇਨੋ ਪਾਕੇ ਤੇ, ਫਿਰ ਘੋਲਕੇ ਵਿੱਚ ਰੱਖਦੇਨੇ।
ਠੀਕ ਹੈ।
ਪ ਜ਼ਰੂਰ ਪਾਉਣੀ ਚਾਹੀ--ਜੇ ਇਨੋ ਨਾਂ ਪਾਓਗੇ ਤੇ ਇਡਲੀ ਫੁਲੇਗੀ ਨਹੀਂ। ਫੇਰ ਖਾਧੀ ਨੀ ਜਾਣੀ ਤੁਹਾਡੇ ਕੋ, ਜੇ ਈਨੋ ਨਾ ਪਾਓਗੇ ਤੇ।
ਠੀਕ ਐ।
ਤੇ, ਏਦਾਂ ਹੀ ਜੇ ਅਹੀ ਮਸਾਲਾ ਇਡਲੀ ਬਣਾਉਣੀ ਹੋਊਗੀ, ਫਿਰ ਜਿੱਦਾਂ ਆਪਾਂ ਨੂਡਲਸ ਲਈ ਤੜਕ ਕਰਦੇ ਹਾਂ ਫਿਰ ਏਦਾਂ ਇਡਲੀ ਕੱਟਕੇ ਪਾ ਦੇਣੀ, ਉਹ ਮਸਾਲਾ ਇਡਲੀ ਬਣ ਜਾਣੀ।
ਠੀਕ ਐ, ਚਾਰ-ਚਾਰ ਪੀਸ ਪਾ ਦਿੰਦੇ ਹੋਣੇ ਕੱਟਕੇ ਹਣਾ? ਠੀਕ ਐ। ਚਲੋ ਬੱਚੇ ਇੰਜਵਾਏ ਕਰਦੇ ਆ ਫਿਰ ਹਨਾ, ਬੱਚੇ ਮਸ ਮਸਤੀ ਕਰਦੇ ਹੁੰਦੇ, ਇੰਜੌਏ ਕਰਦੇ, ਹੂੰ, ਸਾਡੇ ਤੇ ਜ਼ਿਆਦਾ ਇਹਨਾਂ ਨੂੰ ਨਿਊਡਲ ਹੀ ਪਸੰਦ ਹੈ, ''ਮੈਂ ਜ਼ਿਆਦਾ ਪੰਦਰਾਂ-ਵੀਹ ਦਿਨ ਬਾਅਦ, ਜਾਂ ਮਹੀਨੇ ਬਾਅਦ, ਇੱਕ-ਅੱਧੀ ਵਾਰ ਨਿਊਡਲ ਵੀ ਬਣਾਕੇ ਦੇ ਦਿੰ ਆ, ਕਿਉਂ ਬਾਹਰ ਦੇ ਘੱਟ ਖਾਈਦੇ ਆ, ਬਾਹਰ ਗੰਦੇ-ਮੰਦੇ ਹੱਥ ਵਜਦੇ ਐ, ਫਿਰ ਉਹ ਨਹੀਂ ਖਾਂਦੇ।
ਹਾਂ, ਨਹੀਂ। ਹਾਂ, ਅਹੀ ਤਾਂ ਆਪ ਜਿਆਦਾ, ਹਰ ਇੱਕ ਚੀਜ਼ ਘਰ ਹੀ ਬਣਾਂਨੇ ਹਾਂ, ਕਿਤੇ ਆ ਵੀ, ਚੱਲ ਦੇਨੇ, ਕਿਹੇ ਟੈਮ ਜਿੱਦ ਲੈ ਲਿਆ, ਆ ਬਾਹਰਲਾ ਤਾ, ਨਹੀਂ ਤਾਂ ਹਰ ਇੱਕ ਚੀਜ਼ ਅਸੀਂ ਘਰੇ ਬਣਾਂਨੇ ਆਂ।
ਜਾਂ ਮਕਰੋਨੀ ਕਦੇ ਕਹਿਣ ਤੇ, ਮਕਰੋਨੀ ਬਣਾ ਦਈ ਦੀ, ਪਾਸਤਾ ਘੱਟ ਖਾਈਦਾ, ਮਕਰੋਨੀ ਬਣਾ ਦ
ਇਹ ਜਿਆਦਾ ਪਾਸਤੇ ਦਾ ਸ਼ਕੀਨ ਆ, ਵੀ ਕਹੂਗਾ ਵਾਈਟ ਪਾਸਤਾ ਮੈਨੂੰ ਬਣਾਕੇ ਦੋ।
ਹੂੰ, ਕ੍ਰੀਮ ਵਾਲਾ ਹਣਾ। ਸਾਡੇ ਨਹੀਂ ਖਾਂਦੇ। ਹੂੰ, ਸਾਡੇ ਮਕਰੋਨੀ ਜਾਂ ਨਿਊਡਲ ਹੂੰ, ਪਾਓ-ਭਾਜੀ ਖਾ ਲੈਂਦੇ ਪਾਓ-ਭਾਜੀ, ਫਿਰ ਪਾਓ ਬਣੇ-ਬਣਾਏ ਲੇ ਆਈਦੈ, ਅਤੇ ਭਾਜੀ ਬਣਾ ਲਈਦੀ ਆ ਘਰ।
ਠੀਕ ਐ, ਠੀਕ ਐ। ਹਾਂਜੀ-ਹਾਂਜੀ, ਉਹ ਹਾਡਾ ਵੀ ਬੇਟਾ ਸ਼ੌਂਕ ਨਾਲ ਖਾਂਦਾ ਪਾੳ-ਭਾਜੀ। ਉਹ ਵੀ ਕਹੁਗਾ ਕਹਿ ਮਹੀਨੇ'ਚ ਇਕ-ਅੱਧੀ ਵਾਰੀ ਬਣਾਉਂਦੇ ਜ਼ਰੂਰ ਆਂ, ਪਾਓ ਭਾਜੀ। ਹਾਂ, ਉਹ ਵੀ ਕਹੁਗਾ, ਪਾਉ-ਭਾਜੀ ਬਨਾਉ, ਪਾਓ ਭ ਜੀ ਬਣਾਦੋ‌।
ਹੂੰ, ਹੋਰ ਅੱਜ-ਕੱਲ ਤੇ ਮਸ਼ਰੂਮ ਵੀ ਹੁਣ, ਬਹੁਤ ਵਧੀਆ ਆ ਰਹੀਆਂ ਨੇ।
ਹਾਂਜੀ-ਹਾਂਜੀ, ਮਸ਼ਰੂਮ ਵੀ ਵਧੀਆ ਵਾ, ਨਾਲੇ ਓਹਦਾਂ ਵੀ ਸਿਹਤ ਲਈ ਚੰਗੀ ਹੈ।
ਹਾਂਜੀ, ਖੁੰਬਾਂ ਵਧੀਆ ਰਹਿੰਦੀਆਂ ਨੇ। ਚੀਜ਼-ਚਿੱਲੀ ਬਣਾਲੋ ਹਨਾ
ਜਿੱਦਾਂ ਮਰ ਉਹ ਤਾ ਅਸੀਂ ਵੀ ਮਾੜਾ ਜਾ ਘਿਓ'ਚ ਵੀ ਕਰਕੇ ਨਾ, ਬੜਾ ਚਮਚ ਘਿਓ ਪਾਕੇ ਕੱਟਕੇ, ਪੂੰਜਕੇ, ਤੇ ਤੁਹੀ ਓਦਾਂ ਹੀ ਬਣਾਕੇ ਖਾਓ, ਉਹ ਵੀ ਬਹੁਤ ਸਵਾਦ ਬਣਦੀ ਐ।
ਠੀਕ ਐ, ਠੀਕ, ਠੀਕ ਐ, ਠੀਕ ਐ।
ਜਿੱਦਾਂ ਬੀਨ ਪਾ ਲਏ, ਥੋੜੇ ਮਸ਼ਰੂਮ ਪਾਲੇ, ਥੋੜਾ ਜਿੱਦਾਂ ਪਨੀਰ ਪਾ ਲਿਆ ਇਹਦਾਂ ਕੱਚੀਆਂ ਸਬਜ਼ੀਆਂ ਬਣਾਕੇ ਖਾਓ, ਓਹ ਵੀ ਬਹੁਤ ਸਵਾਦ ਲਵੰਦੀ, ਹਾ। ਨਹੀਂ-ਨਹੀਂ, ਉਹ ਸਬਜ਼ੀ, ਉਹਨੂੰ ਜਿਆਦਾ ਗਾਲਣਾ ਨੀ, ਉਹਨੂੰ ਬਸ, ਪੰਜ ਕੁ ਮਿੰਟ ਹੀ ਆਪਾਂ ਕਰਨਾ।
ਠੀਕ ਐ, ਪਹਿਲਾ ਫ੍ਰਾਈ ਕਰਦੇ ਹੋ, ਜਾ ਵੈਸ ਸਿੱਧਾ ਇੱਦਾਂ ਹੀ
ਨਹੀਂ-ਨਹੀਂ, ਫ੍ਰਾਈ ਨਹੀਂ ਕਰਦੇ ਵਾਲਦੇ ਆਂ, ਜਿਦਾਂ ਬੀ ਨੂੰ ਥੋੜ੍ਹਾ ਜਿਹਾ ਵਾਲ ਲਿਆ ਆਪਾ ਪਾਣੀ'ਚ। ਪਨੀਰ ਨੂੰ ਤੇ ਬਾਲਣ ਦੀ ਲੋੜ ਹੀ ਨਹੀਂ ਹੈਗਾ, ਮਸ਼ਰੂਮ ਨੂੰ ਵੀ ਨੀ ਲੋੜ ਪੈਂਦੀ।
ਅੱਛਾ ਜੀ।
ਹਾਂਜੀ-ਹਾਂਜੀ। ਤੇ ਉਹਨਾਂ ਕ
ਵੋਸ਼ ਕਰ ਲੈਂਦੇ ਹੋਣੇ ਨਾ ਵੋਸ਼ ਕਰ ਲੈਂਦੇ ਹੋਣੇ ਹਾਂਜੀ ਸਤਿ ਸ਼੍ਰੀ ਅਕਾਲ ਜੀ
ਅ ਹੋਰ ਹੋਰ ਤੁਸੀਂ ਸੁਣਾਓ ਜੀ
ਹੋਰ ਵਧੀਆ ਜੀ ਵਧੀਆ ਠੀਕ ਹੈ ਜੀ ਹੋਰ ਫਿਰ ਹੋਰ ਕੀ ਬਣਾਉਂਦੇ ਹੁੰਦੇ ਹੋ ਘਰ
ਹੋਰ ਅਸੀਂ ਸਾਰਾ ਕੁਛ ਹੀ ਬਣਾ ਲੈਂਦੇ ਹਾਂ ਹਾਂਜੀ ਹਾਂਜੀ ਸਾਰਾ ਕੁਛ ਹੀ ਜੋ ਜੀਕਰਦਾ ਸਾਰਾ ਕੁਛ ਬਣਾ ਲੈਂਦੇ ਹਸੀ
ਹੁੰਦਾ ਕਈ ਵਾਰੀ ਤਾਂ ਬੱਚੇ ਕਹਿੰਦੇ ਆ ਚਾਵਲ ਹੀ ਬਣਾ ਲਉ ਨਮਕੀਨ ਵਾਲੇ ਮਟਰ ਪਾ ਲਓ ਵਿੱਚ ਪਨੀਰ ਪਾ ਲਉ ਗਾਜਰ ਪਾ ਲਉ ਉਹ ਵੀ ਵਧੀਆ ਲੱਗਦੇ ਹੈ ਦਹੀਂ ਨਾਲ ਖਾ ਲਉ ਹੈ ਨਾ
ਕਈ ਟਾਈਮ ਦਾਲ ਸਬਜ਼ੀ ਪਈ ਹੋਵੇ ਤੇ ਦਾਲ ਪਾ ਕੇ ਰਾਤੀ ਵੀ ਚੱਲ ਥੋੜ੍ਹੀ ਜਿਹੀ ਖਿਚੜੀ ਬਣਾ ਲੈਂਦੇ ਆਾਂ ਵੀ ਚੱਲ ਹਲਕਾ ਖਾਣਾ ਹੋ ਜਾਂਦਾ ਕ
ਹਾਂਜੀ ਹਾਂਜੀ ਵਧੀਆ ਰਹਿੰਦਾ ਨਾਲੇ ਪੇਟ ਵਾਸਤੇ ਤੇ ਵਧੀਆ ਰਹਿੰਦਾ ਹੈਏ ਹੈਾ ਅੱਜ ਕੱਲ੍ਹ ਪਾਣੀ ਪੂਣੀ ਜ਼ਿਆਦਾ ਪੀਤਾ ਜਾਂਦਾ ਹੈ ਅਤੇ ਹਲਕਾ ਹੀ ਖਾਣਾ ਚੰਗਾ ਇੱਦਾਂ ਹੁੰਦਾ ਹੈ ਅਸੀਂ ਵੀ ਇੱਦਾਂ ਹੀ ਕਰੀਦਾ
ਹਾਂ ਜਿੱਦਾਂ ਹੁਣ ਹੁਣ ਛੋਲੇ ਭਟੂਰੇ ਸਵੇਰੇ ਬਣਾ ਲਏ ਆ ਨਾ ਤੇ ਜੇ ਦੁਪਹਿਰੀ ਰੋਟੀ ਖਣ ਨੂੰ ਜ ਤਾਂ ਠੀਕ ਹੈ ਨਹੀਂ ਤਾਂ ਸਾਰਾ ਕੁਛ ਪਾ ਕੇ ਸਲਾਦ ਬਣਾ ਲੈਣਾ
ਠੀਕ ਹੈ
ਜ ਗਾਜਰ ਟਮਾਟਰ ਪਿਆਜ ਤੇ ਜਿੱਦਾਂ ਕੌਨਸ ਲਿਆ ਕੇ ਰੱਖੇ ਆ ਵਿੱਚ ਉਹ ਪਾ ਲੈਣੇ ਆ
ਠੀਕ ਹੈ
ਹਾਂਜੀ ਫੇਿਰ ਇਹਦਾ ਸਲਾਦ ਬਣਾ ਕੇ ਵਿੱਚ ਦੋ ਕੁ ਦਹੀਂ ਦੇ ਚਮਚ ਪਾ ਕੇ ਨਿੰਬੂ ਪਾ ਕੇ ਲੂਣ ਮਿਰਚ ਪਾ ਕੇ ਸਲਾਦ ਬਣਾ ਕੇ ਖਾ ਲੈਣਾ ਜਿੱਦਾਂ ਆਮ ਵਿਆਹਵਾਂ
ਹਾਂਜੀ ਹਾਂਜੀ ਉਹ ਤਾਂ ਬਹੁਤ ਵਧੀਆ ਬਣ ਜਾਂਦਾ ਟੇਸਟ ਟੇਸਟ ਵੀ ਹੁੰਦਾ ਬਹੁਤ ਵਧੀਆ ਬਣਦਾ ਖਾਣ ' ਵੀ ਨਾਲੇ ਸਾਰੇ ਖੁਸ਼ ਹੋ ਕੇ ਖਾ ਲੈਂਦੇ ਹੈ ਨਾ ਫਿਰ ਹਮ ਵਧੀਆ ਆਪਣੇ ਆਪਣੀ ਮਿਹਨਤ ਹੀ ਹੈ ਜੋ ਮਰਜ਼ੀ ਬਣਾਈ ਜਾਓ ਅਤੇ ਖਾਈ ਜਾਓ ਨਾਲੇ ਬੱਚੇ ਖੁਸ਼ ਨਾਲੇ ਪਰਿਵਾਰ ਖੁਸ਼
ਹਾਂਜੀ ਹਾਂਜੀ
ਹਮ ਹੋਰ ਚੰਗਾ ਜੀ ਸਤਿ ਸ਼੍ਰੀ ਅਕਾਲ ਬਹੁਤ ਮਜ਼ਾ ਆਇਆ ਤੁਹਾਡੇ ਨਾਲ ਗੱਲ ਕਰ ਕੇ ਵਧੀਆ ਲੱਗਾ ਮੈਨੂੰ
ਅੱਛਾ ਅੱਛਾ ਜੀ ਠੀਕ ਹੈ ਸ ਕ ਸ ਸ਼੍ਰੀ ਅਕਾਲ ਹਾਂਜੀ ਹੈਲੋ ਕੱਟ ਤਾਂ